ਹਾਂਜੀ, ਸਤ ਸ੍ਰੀ
ਹਾਂਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ। ਮੈਮ।
ਹੋਰ ਕਿਵੇਂ ਔ ਤੁਸੀਂ?
ਵਧੀਆ
ਆ ਰਹੀ ਐ ਆਵਾਜ਼।
ਜੀ। ਆਰੀ ਇਨੀ ਵੀ ਨੀ ਆ ਰੀ।
ਹੋਰ ਕੀ ਕਰ ਰਹੇ ਸੀ ਤੁਸੀਂ?
ਕੀ ਕਹਿ ਰਹੀ ਏ।
ਮੈਂ ਵੀ ਬੱਸ ਆਪਣੇ ਸਾਰੇ ਕੰਮ ਕਰਕੇ ਫ੍ਰਰੀ ਬੈਠੀ ਸੀ ਹੁਣ। ਹੋਰ ਤੁਸੀਂ ਦੱਸੋ ਤੁਹਾਡੇ ਘਰ ਸਾਰੀ ਕਿਵੇਂ ਨੇ?
ਉਹ ਬਿਲਕੁਲ।
ਹਾਂਜੀ, ਹਾਂ। ਸਾਰੇ ਵਧੀਆ।
ਕੀ ਕੰਮ ਕਰਦੇ ਹੋ ਤੁਸੀਂ?
ਦੱਸੋ ਕੁਛ ਨੀ ਬਸ ਮੈਂ ਆਪਣੇ ਸਾਰੇ ਘਰ ਦੇ ਮ ਕੰਪਲੀਟ ਕਰਕੇ ਹੁਣ ਫਰੀ ਹੋਈ ਆ।
ਓਕੇ।
ਹਾਂਜੀ ਹਾਂ ਤੁਸੀਂ ਦੱਸੋ? ਤੁਸੀਂ ਨੀ ਕਰੀ ਕੰਮ ਕਰਦੇ।
ਹਾਂਜੀ ਮੈਂ ਵੀ ਸਟੱਡੀ ਕਰਦਾ ਗਾ।
ਜਠੀ ਹੁਨ ਕੀ ਕੰਪਲੀਟ ਕੀਤਾ ਤੁਸੀ?
ਤੀ ਆਉਣਾ।
ਠੀਕ ਹੈ।
ਹਾਂਜੀ।
ਅੱਗੇ ਕੀ ਕਰਨਾ ਤੁਸੀਂ?
ਕੀ ਕਰਨਾ ਤੁਸੀਂਏ?
ਚਮਕਾ ਕੋਈ ਹੋਰ ਡਰੀਮ ਨੀ ਹੈਗਾ। ਕਿਵੇਂ ਸਰ
ਕਿਵੇਂ ਛੋਟੀ ਹੈ ਬਹੁਤ ਨਹੀਂ ਆਲੀ ਨ ਕਹਿ ਰਹੇ। ਮੈਂ ਅ
ਕਿਹਦੇ ਚ ਕਰਵਾਣੀ ਆ।
ਕੀ ਕ ਬੀ ਏ।
ਠੀਕ ਹੈ।
ਹਾਂਜੀ।
ਹੋਰ ਦੱਸ? ਚ ਕੋਈ ਗੱਲ ਬਾਤ
ਹੋਰ ਸਭ ਵਧੀਆ ਜੀ ਤੁਸੀਂ ਦੱਸੋ?
ਵਧੀਆ ਬਸ। ਸੱਸੀਸੀ ਵੀ ਸਾਰੇ ਹੈਲੋ।
ਹਾਂਜੀ। ਹਾਂ। ਬੋਲੋ।
ਬੋਲ ਰਹੇ ਮੈ ਤਾਂ ਤੁਸੀਂ ਨੀ ਬੋਲ ਰਹੇ ਹੈਗੇ।
ਹਾਂਜੀ। ਵ-ਵੇ ਆਂਗਾ
ਹ ਥੋੜ ਦੇਖ ਕਰ ਕੀ ਕਰ। ਘਰ ਸਾਰੇ ਕੀ ਕਰ ਰੇ ਨੇ। ਹੈਲੋ, ਥੋਡੇ ਘਰ ਕੀ ਕਰ ਰੇ ਨੇ ਸਾਰੇ? ਹੈਲੋ। ਜਮਾ ਨੀ ਆ ਰੀ ਹੈਗੀ।
ਫੇਰ ਐਂ ਕਿਵੇਂ ਸੁਣ ਗਿਆ ਥੋਨੂੰ।
ਮਸਾਂ ਆਈ ਐ ਹੁਣ, ਇੰਨੇ ਟਾਈਮ ਬਾਅਦ।
ਚਲੋ ਕੋਈ ਨੀ। ਬੋਲੋ ਅੱਗੇ।
ਹਮ। ਹੋਰ ਸੁਣਾਓ ਕੋਈ ਗੱਲ ਵਾਤ।
ਹੋਰ ਤਾਂ ਬਸ ਸਭ ਵਧੀਆ ਜੀ ਤੁਸੀਂ ਦੱਸੋ।
ਹਮ ਅੱਛਾ ਕੋਈ ਗੱਲਬਾਤ ਹੈਨੀ, ਤੁਆਡੇ ਕੋਲ।
ਜੀ-ਜੀ?
ਤੁਸੀਂ ਕਿਤੇ ਗਏ ਨੀ ਘੁੰਮਣ ਵਗੈਰਾ?
ਨਹੀਂ ਜੀ।
ਕਿਉਂ ਨੀ ਗਏ।
ਵੈਸੇ ਈ ਜੀ।
ਠੀਕ ਐੈ, ਕਦੋਂ ਜਾਣਾ ਫਿਰ?
ਬਸ ਯੀ ਜਾਵਾਂਗੇ, ਦੋ ਚਾਰ ਮਹੀਨੇਆਂ ਤੱਕ
ਠੀਕ ਐ, ਅ ਕਿਥ
ਜਾਵਾਂਗੇ ਜੀ ਕਿਤੇ, ਵਧੀਆ ਜੀ ਜਗ੍ਹਾ ਤੇ।
ਫਿਰ ਜਗ੍ਹਾ ਵੀ ਤਾਂ ਤੁਸੀਂ ਨੇ ਪਲੈਨ ਕੀਤੀ ਹੋਣੀ ਨਾ।
ਹਜੇ ਸਮਝ ਨੀ ਆ ਰਿਹਾ ਵੀ ਕਿੱਥੇ ਜਾਈਏ।
ਠੀਕ
ਹਾਂਜੀ। ਹਾਂਜੀ ਹਾਂਜੀ, ਵੈਸੇ ਤਾਂ ਵਧੀਆ ਸਾਰਾ ਕੁਛ ਕਿਤੇ ਮਰਜੀ ਵਗ ਜੋ।
ਹਾਂਜੀ ਹਾਂ।
ਤੁਸੀ ਨੀ ਗਏ ਹੈਗੇ?
ਹਾਂਜੀ ਮੈਂ ਗਈ ਸੀ। ਇੱਕ ਦਿਨ ਵੋਟਰ ਪਾਰਕ ਗਈ ਸੀ।
ਅੱਛਾ ਜੀ।
ਹਮ।
ਫਿਰ ਕਿਵੇਂ ਲੱਗਿਆ ਠੀਕ ਸਹੀ ਮੇਰਾ ਮੂਡ ਹੀ ਨਹੀਂ ਸੀ ਜਾਣ ਦਾ, ਓਕੇ ਜੀ। ਕਿਉਂ ਨੀ ਕੋਈ ਮੂੜ ਆ
ਹੁੰ, ਬੱਸ ਵੈਸ ਜੀ ਫੇਰ ਵੀ ਘਰ ਦੇ ਮੈਨੂ ਧੱਕੇ ਨਾਲ ਲੈ ਗੇ ਫੇਰ ਇਸ ਕਰਕੇ ਮੈਨੂੰ ਏਨਾ ਖ਼ਾਸ ਨਜ਼ਾਰਾ ਨਈ ਆਏਆ।
ਹੂੰ ਚਲੋ ਕੋਈ ਨੀ, ਫੇਰ ਤੋਂ ਬਗ ਜਾਂਗੇ।
ਹਾਂਜੀ, ਹਾਂ।
ਮੈਂ ਵੀ ਝੂਠ ਹੀ ਸੋਚਿਆ ਸੀ ਜਾਣ ਦਾ ਬਸ ਬਸ ਗਈ ਨੀ।
ਠੀਕ ਹੈ। ਵਧੀਆ ਚਲੋ ਮੈਂ
ਸਾਰੇ ਮੇਰੇ ਰਿਸਤੇਦਾਰ ਆਏ ਹੋਏ ਸੀ। ਭੂਆ ਹੋਰ, ਓਕੇ ਜੀ, ਓਕੇ ਜੀ।
ਤੇ, ਉਹ ਉਹਨਾਂ ਨਾਲ ਗਏ ਸੀ।
ਨਲ ਗਏ ਸੀ। ਮੈਂ ਤਾਂ ਇੱਕ ਦਿਨ ਹਨੇਈ ਜਾ ਕੇ ਆਏਆ ਸੀਗਾ। ਹਡੇਆ ਏ ਆਉਟਲੇਟ ਚ, ਠੀਕ ਯਾ ਹਾਂਜੀ ਕਿ ਕੀਤਾ ਓਥੇ, ਕੁਝ ਨੀ ਬਸ ਘੁੰਮ ਫਿਰ ਕੇ ਆਗੇ ਸ਼ੋਪਿੰਗ ਕਰਕੇ।
ਬੋ ਵਦੀਆ ਗੱਲ ਆ। ਹੈਲੋ
ਹਾਂਜੀ, ਹਾਂਜੀ ਬੋਲੋ।
ਹੂੰ, ਸੁਨਾਓ ਕੋਈ ਗੱਲ-ਬਾਤ ਘਰ ਕੀ ਕਰ ਰੲਏ ਨੇ ਸਾਰੇ?
ਹੂੰ। ਸਾਰੇ ਬਸ ਕੰਮ ਕਾਰ ਕਰਕੇ ਵੇਲੇ ਹੋ ਰਹੇ ਨੇ ਹੋਣ।
ਚਲੋ, ਵਦੀਆ ਗੱਲ ਆ।
ਹਾਂਜੀ।
ਥੋਡੇ ਇਗਜ਼ਾਮ ਹੋ ਗੇ ਨੇ?
ਹੋਰ ਥੋਡੇ ਬ੍ਰਦਰ ਕੀ ਕਰਦੇ ਨੇ ਗੇ? ਤੂਸੀ ਕੀ ਕਰਦੇ ਨੇ ਗੇ?
ਕੁਸ਼ ਨੀ ਬਸ, ਮੈਂ ਤੇ ਆਪਣੀ ਚਾਚੀ- ਕਿਦੇ ਘਰੇ ਆਈ ਹੋਈ ਸੀ ਕੱਲ ਦੀ।
ਓਕੇ
ਹਾਂਜੀ, ਬਸ ਦੋ ਚਾਰ ਦਿਨ ਗਾ ਕੇ ਜਾਊਗੀ, ਉੱਥੇ ਹੀ ਰਹਿਣਾ ਹੁਣ
ਓਕੇ ਜੀ, ਓਕੇ ਜੀ। ਚਲੋ ਬਦੀਐ।
ਹਾਂਜੀ, ਹੋਰ ਕੇਆ ਕਰਦੇ ਨੇ ਕਿਤੇ ਜਾਨ ਦਿੱਤਾ ਨੀ ਹੈਗਾ, ਫੇਰ ਸੋਚੇਆ ਚਲੋ ਇੱਥੇ ਚੱਲਦੀ ਆਂ।
ਚਲੋ ਵਦੀਐ।
ਹਾਂਜੀ ਹਾਂ। ਇੱਥੇ ਤਾਂ ਮੈਂ ਰੋਜ਼ ਹੀ ਆਉਂਦੀ ਸੀ ਵੈਸੇ ਕੁਛ ਨਵੀਂ ਗੱਲ ਨੀ ਸੀ।
ਜੀ- ਜੀ।
ਰੋਜ਼ ਈ ਆਉਂਦੀ ਸੀ ਮੈਂ
ਕੀ ਕਹਿ ਰਹੇ ਹੋ? ਇਥੇ ਤਾਂ ਮੈਂ ਅੱਛਾ ਜੀ ਰੋਜ਼ ਹੀ ਆਉਣੇ ਹੋ ਗੇ।
ਕਿਵੇਂ?
ਕਿਵੇਂ ਮਹਾਂ ਕਿਹਾ ਰੋਜ਼ ਹੀ ਆਉਣੇ ਹੋਗੇ।
ਹਾਂਜੀ ਹਾਂ ਜਦੋਂ ਕੰਮ ਹੁੰਦਾ। ਤਾਂ ਫੇਰ ਮੈਂ ਆ ਦਿੰਦੀ ਹਾਂ ਕਜ਼ਨ ਨੂੰ ਫੋਨ ਕਰ ਦਿੰਦੀ ਆ ਉਹ ਲੈ ਜਾਂਦਾ।
ਅੱਛਾ ਜੀ।
ਹਾਂਜੀ ਹਾਂ।
ਚਲੋ ਵਧੀਆ ਜੀ।
ਤੇ ਹਾਂਜੀ।
ਤੇ ਹਾਂਜੀ।
ਹੋਰ ਦੱਸੋ ਤੁਹਾਡੇ ਸਿਸਟਰ ਤਾਂ ਨੀ ਆਏ ਹੈਗੇ।
ਆ ਰੇ ਨੇਗੇ।
ਠੀਕ ਆ।
ਹਾਂਜੀ।
ਵਧੀਆ ਚਲੋ।
ਕਿੰਨਾ ਟਾਈਮ ਹੋ ਗਿਆ।
ਠੀਕ ਹੈ ਚਲੋ ਸਰ ਮਿਲਦੇ ਹਾਂ ਆਪਾਂ ਨੈਕਸਟ ਕਾਲ ਤੇ।
ਠੀਕ ਹੈ, ਮੈਮ ਓਕੇ ਜੀ।
ਅੱਛਾ ਜੀ।
ਠੀਕ ਹੈ ਮੈਮ ਬਾਏ।